ਹਾਂਜੀ ਸਤਿ ਸ੍ਰੀ ਅਕਾਲ ਜੀ
ਜੀ ਹੋਰ ਕੀ ਹਾਲ ਏ।
ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਹੋ, ਘਰ ਸਭ ਠੀਕ ਨੇ।
ਹਾਂਜੀ, ਹਾਂਜੀ-ਹਾਂਜੀ, ਸਭ ਵਧੀਆ ਨੇ।
ਵਧੀਆ ਹੀ ਰਹਿਣੇ ਚਾਹੀਦੇ ਏ। ਬਾਬਾ ਜੀ ਦੀ ਮਿਹਰਬਾਨੀ। ਨਾ-ਨਾ ਬਸ, ਮਾਰਕੀਟ ਗਈ ਸੀ ਥੋੜਾ ਸਮਾਨ ਲੈਣ।
ਅੱਛਾ-ਅੱਛਾ। ਬੈਠੀ ਵੀ ਸੀ। ਹੁਣ ਚਾਹ-ਸਾਹ ਪੀਤੀ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ, ਸਵੇਰੇ ਮੈਂ ਜਾਣਾ ਐ। ਐਕਸਰਸਾਈਜ਼ ਕਰਨ ਨਾ, ਪਾਰਕ-ਪੂਰਕ ਤੱਕ ਚੱਲੋ। ਤੇ ਮੇਰੇ ਨਾਲ
ਹਾਂ-ਹਾਂ। ਚਾਲਾਂਗੇ ਸਗੋਂ ਐਕਸਰਸਾਈਜ਼ ਕਰਨਾ ਤਾਂ ਵਧੀਆ ਹੈ। ਆਪਣੀ ਹੈਲਥ ਵਾਸਤੇ, ਸਰੀਰ ਵਾਸਤੇ, ਬਹੁਤ ਵਧੀਆ ਹੈ, ਐਕਸਰਸਾਈਜ਼। ਕਰਨਾ
ਬਿਲਕੁਲ, ਬਿਲਕੁਲ-ਬਿਲਕੁਲ। ਦੇਖੋ ਸਰੀਰ ਨਾ ਬੜਾ ਵਧੀਆ ਰਹਿੰਦਾ। ਐਕਸਰਸਾਈਜ਼ ਕਰਨ ਨਾਲ ਸਾਡਾ। ਦੇਖੋ ਮਾਇੰਡ ਵੀ, ਹਾਂ, ਮਾਇੰਡ ਵੀ ਫਰੈਸ਼ ਕੁਛ ਰਹਿੰਦਾ ਆ। ਬਿਮਾਰੀਆਂ ਤੋਂ ਵੀ ਦੂਰ ਦੂਰ ਰਹਿੰਨੇ ਹਾਂ, ਅਸੀਂ। ਸਾਡੀ ਬਮਾਰੀਆਂ ਵੀ ਘੱਟ ਲੱਗਦੀਆਂ ਨੇ।
ਸਭ ਤੋਂ ਵੱਡਾ, ਗੱਲ ਵੇਟ ਘੱਟ ਹੋ ਜਾਂਦਾ। ਐਕਸਰਸਾਈਜ਼ ਵਗੈਰਾ ਕਰੋ, ਵੋਕ ਕਰੋ, ਹਨਾ। ਆਪਣੇ ਆਪ ਨੂੰ ਹੀ ਹਲਕਾ ਫੀਲ ਹੁੰਦਾ। ਨਾਲੇ
ਹਾਂ, ਉਹ ਤਾਂ ਗੱਲ ਹੈਗੀ ਆ। ਦੇਖੋ, ਸਾਡੇ ਤੇ ਹੁੰਦੀ ਹੈ। ਅਸੀਂ ਕਰਦੇ ਨਹੀਂ ਜੀ, ਨਹੀਂ ਕਰਨਾ।
ਤੇ ਬਿਲਕੁਲ-ਬਿਲਕੁਲ। ਹਾਂ, ਪਰ ਸਾਨੂੰ ਕਰਨਾ ਚਾਹੀਦਾ।
ਸਾਨੂੰ ਵੀ ਨਾ, ਆਪਣੇ ਅੰਦਰ ਉਸ ਚੀਜ਼ ਦੀ ਸ਼ਿੱਦਤ ਲਿਆਣੀ ਬੜੀ ਜ਼ਰੂਰੀ ਹੈ ਕਿ ਹਾਂ, ਬਈ ਯਾਰ, ਨਹੀਂ ਮੈਂ ਕਰਨਾ ਏ। ਤੁਹਾਡਾ ਵੀ ਮਨ ਹੋਏਗਾ, ਕਿਸੇ ਚੀਜ਼ ਨੂੰ? ਕਰਨ ਤੇ। ਤੇ ਅਸੀਂ ਤਾਂ ਕਰ ਪਾਵਾਂਗੇ ਨਾ, ਜੇ ਹੁਣ ਤੁਹਾਡਾ ਮਨ ਹੀ ਨਹੀਂ ਹੋਏਗਾ ਤੇ ਤੁਸੀਂ ਕਿਉਂ ਕਰੋਗੇ? ਤੁਸੀਂ ਛੱਡ ਯਾਰ ਕੌਣ ਕਰੇ, ਕੌਣ ਮਿਹਨਤ ਕਰੇ, ਹਨਾ। ਹੁਣ ਦੇਖੋ, ਹਾਂਜੀ ਹੁ ਹੁਣ ਤੁਸੀਂ ਵੀ ਆਪਣਾ ਅਗਰ ਵੇਟ ਲੂਜ਼ ਕਰਨਾ ਏ ਤੇ ਤੁਹਾਨੂੰ ਏਹ ਕਰਨਾ ਪਏਗਾ।
ਕਰਨਾ ਹੀ ਪਏਗਾ, ਬਿਲਕੁਲ ਜੀ ਬਿਲਕੁਲ, ਸਹੀ ਗੱਲ ਏ।
ਹਾਂ ਜਿਵੇਂ ਕਈ ਲੋਕ ਹੁੰਦੇ ਨੇ, ਔ ਕਹਿੰਦੇ ਨੇ ਯਾਰ ਮੈਂ ਚਾਨੀ ਹਾਂ ਮੈਂ ਨਾ, ਮਲਬ ਮੈਂ ਕੁਛ ਵੀ ਨਾ ਕਰਾਂ ਤੇ ਮੇਰਾ ਵੇਟ ਵੀ ਘੱਟ ਹੋਜੇ, ਔ ਕਿਵੇਂ ਯਾਰ?
ਐ ਕਿਵੇਂ? ਨਹੀਂ ਹੋ ਪਾਏਗਾ ਨਾ, ਸਾਨੂੰ ਡਾਇਟਿੰਗ ਵੀ ਕਰਨੀ ਪਏਗੀ। ਵੋਕ ਵੀ ਕਰਨੀ ਪਏਗੀ, ਐਕਸਰਸਾਈਜ਼ ਵੀ ਕਰਨੀ ਪਏਗੀ। ਖਾਣ ਪੀਣ ਦਾ ਦੇਖਣਾ ਪਏਗਾ, ਕੀ ਖਾਣਾ ਏ? ਫਿਰ ਤਾਂ ਜਾ ਕੇ ਇੰਨੀ ਮਿਹਨਤ ਕਰਨ ਤੇ ਬਾਦ ਤਾਂ ਥੋੜ੍ਹਾ ਵੇਟ ਘੱਟ ਹੋਏਗਾ। ਓਹੀ ਸਾਨੂੰ ਮਿਹਨਤ ਕਰਨੀ ਪਏਗੀ।
ਹਮ। ਸਾਰਾ ਕੁਛ ਪਤ ਤਾ ਹੋਏਗਾ, ਸਾਰਾ ਕੁੱਛ ਸਾਨੂੰ ਕਰਨਾ ਪਏਗਾ, ਤਾਂ ਹੀ ਅਸੀਂ ਕੋਈ ਚੀਜ਼ ਨੂੰ ਹਾਸਿਲ ਕਰ ਸ ਸਕਦੇ ਹਾਂ ਨਾ, ਹੁਣ ਮੇਰੀ ਇੱਕ ਫਰੈਂਡ ਆ, ਔ ਮੈਨੂੰ ਕਹਿੰਦੀ ਯਾਰ ਮੇਰੇ ਕੋਲ ਨਾ ਬਿਲਕੁਲ ਟਾਈਮ ਨੀ ਮਿਲ ਮੈਂ ਯਾਰ ਮੈਂ ਕੀ ਕਰਾਂ? ਮੈਂ ਕਿਹਾ ਹੈਂ, ਟਾਈਮ ਨੀ ਮਿਲਦਾ ਇਹਦੇ ਵਿੱਚ ਤੇ ਫਿਰ ਮੈਂ ਕਿਹਾ ਤੇਨੂੰ ਆਪਣੀ ਬੋਡੀ ਨੂੰ ਕੀ ਕਰਨਾ ਏ? ਮੈਂ ਕਿਹਾ ਮੈਨੇਜ ਤੂੰ ਕਰਨਾ ਏ, ਮੈਂ ਕਰਨਾ ਏ? ਮੈ ਮੈਂ ਤੈਨੂੰ ਆ ਕੇ ਉਠਾਣਾ ਹੈ, ਤੂੰ ਆਪ ਕਰਨਾ ਏ? ਕਹਿੰਦੀ ਯਾਰ ਕਰਨੀ ਤੇ ਮੈਂ ਹੈਗੀ ਏ, ਮੈਂ ਕਿਹਾ ਬਸ ਇੱਕ ਵਾਰੀ ਆਪਣੇ ਅੰਦਰ ਤੂੰ ਪਾ ਲੈ ਆਪਣੀ ਰੂਟੀਨ ਬਣਾ ਲਾ, ਕਿ ਤੂੰ ਏਦਾਂ ਕਰਨਾ-ਕਰਨਾ ਤੇ ਮੈਂ ਕਿਹਾ, ਤੈਨੂੰ ਕੋਈ ਪ੍ਰੋਬਲਮ ਨਹੀਂ ਆਈ? ਮੈਂ ਕਿਹਾ ਤੂੰ ਪੇਹਿਲੇ ਹੀ ਹਾਂ, ਮੈਂ ਪਹਿਲੇ ਹੀ ਇਹ ਚੀਜ਼ ਬਾਰੇ ਨੈਗੀ ਸੋਚੇਗੀ ਕਿ ਹਾਂ ਬਾਈ ਮੇਰੇ ਕੋਲ ਹੁੰਦਾ ਨੀ ਪਿਆ ਜਾਂ ਮੈਂ ਕਰਨਾ ਨੀ ਹੈਗਾ। ਤੇ ਮੈਂ ਕਿਹਾ ਉਹਦਾ ਵੀ ਦੱਸ ਸਕੀ ਫਾਇਦਾ।
ਪਰ ਸਭ ਤੋਂ ਵੱਡੀ ਗੱਲ ਇਹ ਵੇ ਕਿ ਅਸੀਂ ਜਦ ਅਸੀਂ ਆਪਣੇ ਵਾਸਤੇ ਟਾਈਮ ਨਹੀਂ ਕੱਢ ਸਕਦੇ ਤੇ ਹੋਰ ਕੀ ਕਰਾਂਗੇ ਹੈ ਨਾ। ਤੇ ਆਪਣੇ ਸਰੀਰ ਵਾਸਤੇ ਇਨਾ ਤੇ ਟਾਈਮ ਕੱਢਣਾ ਹੀ ਪਏਗਾ ਨਾ ਸਾਨੂੰ ਅੱਧਾ ਘੰਟਾ, ਇੱਕ ਘੰਟਾ, ਹਨਾ? ਹਮ ਹ ਟਾਈਮ ਆਪਣੇ ਲਈ ਨੀ! ਕਾਦਾ ਦੂਜਿਆਂ ਦਾ ਧਿਆਨ ਕੀ ਰੱਖਾਂਗੇ? ਜਦ ਅਸੀਂ ਆਪਣਾ! ਧਿਆਨ ਹੀ ਨਹੀਂ ਰੱਖ ਸਕਦੇ। ਹਨਾ? ਏ ਵੀ ਇੱਕ ਚੱਕਰ ਪੈਂਦਾ ਨਾ ਬਹੁਤ?
ਉਹੀ ਹੈ ਨਾ ਮੇਰੇ ਨਾ ਉਹਨੇ ਫੇਰ। ਮੇਰੇ ਭੂਆ ਜੀ ਆਏ ਵੇ ਸੀ ਘਰੇ ਤੇ ਨਾਲ ਮੇਰੀ ਆਈ ਸੀ! ਦੀਦੀ ਉਹਨਾਂ ਦੀ ਮੈਰਿਜ ਹੋਈ। ਏ ਬਾਹਰ ਉਹ ਆਏ ਹੋਏ ਨੇ। ਤੇ ਬਾਦ ਉਹਨਾਂ ਨਾਲ ਹੀ ਗੱਲਬਾਤ ਹੋੋਈ ਸੀ। ਤੇ ਮੈਂ ਕਿਹਾ ਚੱਲ ਥੋੜੇ ਦਿਨਾਂ ਲਈ। ਹੁਣ ਮੇਰੀ ਦੀਦੀ ਨੇ ਨਾ ਇੱਥੇ ਹੀ ਰਹਿਣਾ। ਤੇ ਮੈਂ ਕਿਹਾ ਚੱਲ ਥੋੜੇ! ਦਿਨਾਂ ਦੀ ਇੱਥੇ ਹੈਗੀ ਹੈ, ਤੇ ਅਸੀਂ ਰੋਜ਼ ਸਵੇਰੇ ਰੋ ਪਟੀਲ ਬਣਾਉਂਦੇ ਆਂ ਤੂੰ ਮੇਰੇ ਨਾਲ ਚੱਲਿਆ ਕਰ। ਅਸੀਂ ਥੋੜ੍ਹੀ ਵੋਕ ਕਰਨ ਚੱਲਾਂਗੇ। ਤੇ ਕਹਿੰਦੀ ਯਾਰ ਹਾਂ! ਤੂੰ ਤਾਂ ਸਹੀ ਕਹਿੰਦੀ ਵੀ ਮੈਂ ਤੇ ਵਿਆਹ ਤੋਂ ਬਾਅਦ ਤੇ ਮੇਰੇ ਕੋਲ ਤਾਂ ਮਾੜਾ ਜਿਹਾ ਵੀ ਨਹੀਂ ਚੱਲਿਆ ਜਾਂਦਾ। ਤੇ ਮੈਂ ਕਿਹਾ ਤੈਨੂੰ ਬਹਿਣ ਦੀ ਆਦਤ। ਪੈ ਗਈ। ਤੇ ਕੁਛ ਕਰਨਾ ਨੀ ਹੈਗਾ। ਤੇ ਮੈਂ ਕਿਹਾ ਫਿਰ ਕੀ ਫਾਇਦਾ ਆ ਹਨਾ ਬਈ ਤੁਹਾਨੂੰ ਪਤਾ ਤੇ ਆਹ ਤੋਂ ਬਾਅਦ ਵੀ। ਜ਼ਿਆਦਾਵੇਂ ਦਿੱਕਤ ਆਉਣ ਅੱਗੇ ਤੇ ਉਹਦਾ ਵੀ ਫੇਰ ਕੀ ਫਾਇਦਾ ਹੁੰਦਾ ਤੇ ਮੈਂ ਕਿਹਾ! ਤੂੰ ਜਿੰਨੇ ਦਿਨ ਹੈਗੀ ਏ ਤੂੰ ਮੇਰੇ ਨਾਲ ਰਿਹ ਚੱਲ, ਅਸੀਂ ਰੋਜ਼ ਤੇਰੇ ਨਾਲ ਮੈਂ ਵੀ ਜਾਇਆ ਕਰਾਂਗੀ। ਪਾਰਕ ਪੂਰਕ ਤੇ ਜਾਇਆ ਕਰਨਾ, ਤੇ ਮੈਂ ਕਿਹਾ ਚ ਕੰਮ ਕਰਦੇ ਆ ਅਸੀਂ ਨਾ ਸਵੇਰੇ ਰੋਜ਼। ਉੱਠ ਕੇ ਨਾ ਛੱਤ ਤੇ ਐਕਸਰਸਾਈਜ਼ ਕਰ ਲਿਆ ਕਰਾਂਗੇ!
ਹਾਂ, ਐਹ ਵੀ ਵਧੀਆ ਹਾਂ। ਬਿਲਕੁਲ ਐਹ ਵੀ ਵਧੀਆ। ਪਾਰਾ ਕਿਸਦੇ ਕਈ ਮਤਲਬ ਸ਼ਰਮ। ਕਰਦੀਆਂ ਨੇ ਕਈ ਨਹੀਂ ਜਾਂਦੀਆਂ ਨਾ ਤੇ ਕ ਐਹ ਆਪਣੀ ਛੱਤ ਤੇ ਜਾ ਕੇ ਵੋਕ ਕਰੋ ਐਕਸਰਸਾਈਜ਼ ਕਰੋ ਕੁਛ ਵੀ ਕਰੋ ਛੱਤ ਤੇ ਕੋਈ ਡਰ ਨੀ ਹੁੰਦਾ ਹੁ
ਨਾ ਨਾ ਛੱਤ ਤੇ ਕਾਹਦਾ ਡਰ ਹੋਣਾ ਕਿਸੇ ਤੋਂ ਥੋੜ੍ਹੀ ਪੁੱਛ ਕੇ ਕਰਨਾ ਦੇ ਦੇਖੋ ਜ ਅਸੀਂ ਪਹਿਲੇ ਗੱਲ ਅਸੀਂ ਅਗਰ ਸ਼ਰਮਾ ਸ਼ਰਮਾਂਦੇ ਰਹਵਾਂਗੇ ਹਨਾ ਜੇ ਹਾਂ ਬਈ ਸਾਨੂੰ ਸ਼ਰਮ ਆ ਰਹੀ ਹੈ ਅਸੀਂ ਨੀ ਕਰਨਾ ਅਸੀਂ ਐਂ ਨੀ ਕਰਨਾ ਅਸੀਂ ਉਹ ਨੀ ਕਰਨਾ ਦੇਖੋ ਉਹਦੇ ਵਿੱਚ ਸਭ ਤੋਂ ਬੇਵਕੂਫੀ ਵਾਲਾ ਕੰਮ ਹੋਏਗਾ ਸਾਡਾ
ਸਾਡਾ ਬਿਲ ਸਕੂਲਾ ਤਾਂ ਸਾਡੇ ਹੀ ਆਪ
ਹੁਣ ਦੇਖੋ ਵਜ਼ਨ ਤੁਸੀਂ ਘੱਟ ਕਰਨਾ ਹਨਾ ਤੇ ਹੁਣ ਤੁਸੀਂ ਦੇਖਲੋ ਤੁਸੀਂ ਸ਼ਰਮਾਨਾ ਹੈ ਕਿ ਤੁਸੀਂ ਆਪਣਾ ਵੇਟ ਲੂਜ ਕਰਨਾ
ਵੇਟ ਲੂਜ ਕਰਨਾ ਐ ਸਹੀ ਗੱਲ ਸ਼ਰਮਾ ਹੀ ਜਾਓਗੇ ਤੇ ਫੇਿਰ ਸਾਰੀ ਜ਼ਿੰਦਗੀ ਸ਼ਰਮਾਂਦੇ ਹੀ ਰਹਿ ਜਾਓ
ਬਸ ਬਸ ਬਟ ਤੁਹਾਨੂੰ ਪਤਾ ਮੈਂ ਮੈਂ ਇੱਦਾਂ ਦੀਆਂ ਵੀ ਮਤਲਬ ਲੇਡੀਜ਼ ਦੇਖੀਆਂ ਹੋਈਆਂ ਨੇ ਮਤਲਬ ਜਿਹਨਾਂ ਨੂੰ ਆਪ ਐਕਸਰਸਾਈਜ਼ ਕਰਦੇ ਵੀ ਪ੍ਰੋਬਲਮ ਆਉਂਦੀ ਦੇਖੋ ਮੈਂ ਵੀ ਸੀ ਮੈਨੂੰ ਵੀ ਇੱਦਾਂ ਦਾ ਬੜਾ ਹੋਇਆ ਇੱਕ ਦੋ ਦਿਨ ਯਾਰ ਪਤਾ ਨੀ ਉਹ ਸਾਹਮਣੇ ਕਿ ਬੋਲੇਗੀ ਉਹ ਏਦਾਂ ਕੀ ਕਰੇਗਾ ਬਸ ਮੈਂ ਵੀ ਇਹੀ ਚੀਜ਼ ਸੋਚ ਰਹੀ ਫਿਰ ਮੈਂ ਕਿਹਾ ਯਾਰ ਉਹਦੇ ਸੋਚਣ ਨਾਲ ਕੀ ਆ ਕਰਨਾ ਤੇ ਮੈਂ ਹੈ ਨਾ ਮਤਲਬ ਮੇਰੇ ਸਰੀਰ ਨੂੰ ਤੇ ਰਾਹਤ ਮਿਲਣੀ ਹੈ ਨਾ ਕਹਿੰਦੀ ਹਾਂ ਐਹ ਤਾਂ ਗੱਲ ਹਾਂ ਕਹਿੰਦੇ ਆ ਫਿਰ ਮੈਂ ਨਾ ਆਪਣੇ ਆਪ ਨੂੰ ਮਤਲਬ ਮੈਂ ਆਪਣੇ ਅੰਦਰੋਂ ਆਪਣੀ ਚੀਜ਼ ਨੂੰ ਡਾਰਕ ਤੋਂ ਬਾਅਦ ਮੈਂ ਆਪਣੀ ਰੂਟੀਨ ਫਿਰ ਰੋਜ਼ ਬਣਾਈ ਹ ਜਿਵੇਂ ਮੈਂ ਰੋਜ਼ ਸਵੇਰੇ ਸਾਢੇ ਪੰਜ ਵਜੇ ਨਾਲ ਉੱਠ ਜਾਂਦੀ ਹਾਂ ਛੇ ਸਾਢੇ ਛੇ ਵਜੇ ਤੱਕ ਮੈਂ ਆਪਣੀ ਐਕਸਰਸਾਈਜ਼ ਯੋਗਾ ਵੋਕ ਸਭ ਕੁਛ ਨਾ ਮੈਂ ਮਤਲਬ ਮਛਾਤੇ ਕਰਦੀ ਹਾਂ ਕਦੀ ਕਦੀ ਹੁੰਦਾ ਹੈ ਜੇ ਮਤਲਬ ਫਰੈਂਡ ਵਗੈਰਾ ਕਹਿ ਦਿੰਦੀਆਂ ਨੇ ਜਾਣਾ ਹੈ ਕਿਤੇ ਤੇ ਨਹੀਂ ਤਾਂ ਹੀ ਮੈਂ ਕਿਹਾ ਚੱਲ ਸਾਡਾ ਪ੍ਰੋਗਰਾਮ ਹੁੰਦਾ ਵਆ ਜਾਣ ਤੇ ਇਸ ਮ ਮਤਲਬ ਤੁਹਾਨੂੰ ਵੀ ਕਹਿੰਦੀ ਹਾਂ ਸ ਬੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਤੁਹਾਨੂੰ ਵੀ ਥੋਡੀ ਸੈਰ ਕਰਾਈ ਆ
ਹਾਂ ਬਿਲਕੁਲ ਜੀ ਬਿਲਕੁਲ ਮੈਂ ਤੇ ਤ ਕੁਝ ਸੋਚ ਨਹੀਂਹੀ ਸੀ ਕੋਈ ਪਾਰਟਨਰ ਮਿਲੇ ਤੇ ਜਾਈਏ ਕੱਲੇ ਜਾਣ ਲੱਗਿਆ ਤੇ ਵੈਸੇ ਹਿਚਕ ਹੁੰਦ ਤੇ ਹੈਨਾ। ਮਨ ਵੀ ਨਹੀ ਕਰਦਾ ਇਕੱਲੇ ਜਾਣ ਦਾ ਇਕੱਠੇ ਰਲ ਕੇ ਚਲੀਏ ਤੇ ਇੱਕ ਦੂਜੇ ਦੀ
ਫੇਰ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਕੱਠੇ ਜਾਣ ਦੇ ਵਿੱਚ ਨਾ ਮਜ਼ਾ ਆਉਂਦਾ ਹਨਾ ਥੋੜੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ ਹਾਂਜੀ ਗੱਲਾਂ ਬਾਤਾਂ ਵੀ ਹੋ ਜਾਂਣ
ਮੇਨ ਜੋ ਜਨਾਨੀਆਂ ਦਾ ਕੰਮ ਹੁੰਦਾ ਸਾਡਾ ਲੋਕਾਂ ਦਾ ਹਨਾ। ਗੱਲਾਂ ਬਾਤਾਂ ਜ਼ਿਆਦਾ ਕਰਨੀਆਂ ਤਾਂ ਕਰਕੇ ਨਾਲ ਐਕਸਰਸਾਈਜ਼ ਕਰੋ ਨਾਲ ਵੋਕ ਕਰੋ ਨਾ ਗੱਲਾਂ ਬਾਤਾਂ ਕਰੋ ਹਰ ਚੀਜ਼
ਹਾਂਜੀ ਹਾਂਜੀ ਮਾਇੰਡ ਮਾਇੰਡ ਫਰੈਸ਼ ਦਾ ਮਾਇੰਡ ਫਰੈਸ਼ ਹੋ ਗਿਆ। ਤੇ ਵੋਕ ਦੀ ਵੋਕ ਹੋ ਗਈ ਚਲੋ ਫੇਰ ਗੱਲਾਂ ਬਾਤਾਂ ਵੀ ਹੋ ਗਿਆਂ ਵਰਨਾ ਦੇਖੋ ਨਾ ਜਦੋਂ ਸਾਰਾ ਦਿਨ ਬਿਜੀ ਰਹਿਣਾ ਹਨਾ ਕਿਚਨ ਚ ਬਿਜੀ ਘਰ ਪਰਿਵਾਰ ਦੇ ਵਿੱਚ ਬਿਜ਼ੀ ਤੇ ਫਿਰ ਇੱਦਾਂ ਨਾ ਫਰੈਂਡਸ ਨੂੰ ਵੀ ਟਾਈਮ ਨਹੀਂ ਮਿਲਦਾ ਅੱਜ ਕੱਲ੍ਹ ਤਾਂ ਵੈਸੇ ਹੀ ਨਹੀਂ ਮਿਲਦਾ। ਅੱਜ ਕੱਲ ਤਾਂ ਟਾਈਮ ਕੱਢਣਾ ਬੜਾ ਮੁਸ਼ਕ ਕੱਲੇ ਦਾ ਆ।
ਹਮ
ਤੇ ਜਿਵੇਂ ਅੱਜ ਕੱਲ੍ਹ ਦੀਆਂ ਅ ਲੇਡੀਜ਼ ਹੁੰਦੀਆਂ ਨੇ ਉਹ ਜਿਵੇਂ ਸਾਰਾ ਦਿਨ ਘਰੇ ਬਹਿਣਾ ਕੋਈ ਕੰਮ ਨਹੀਂ ਕੋਈ ਕੁਛ ਨਹੀਂ ਤੇ ਵੇਲੇ ਬਹਿ ਬਹਿ ਕੇ ਵੀ ਤੇ ਫੇਰ ਬਿਮਾਰੀਆਂ ਲੱਗ ਜਾਂਦੀਆਂ ਨੇ।
ਫੇਰ ਬਿਮਾਰੀਆਂ ਲਗ ਜਾ
ਹਨਾ ਸਿਹਤਾਂ ਖਰਾਬ ਹੋ ਜਾਂਦੀਆਂ ਨੇ, ਦੇਖੋ ਉਹ ਕਹਿੰਦੇ ਆ ਨਾ ਕੀ ਸਮਝਦਾਰ ਨੂੰ ਇਸ਼ਾਰਾ ਕਾਫ਼ ਹੁੰਦਾ ਅ ਹਨਾ ਜਿਹੜਾ ਤੇ ਸਮਝ ਗਿਆ ਤੇ ਉਹ ਠੀਕ ਨਹੀ
ਨਹੀਂ ਸਮਝਿਆ ਤੇ ਫੇਰ ਅਸੀਂ ਜਬਰਦਸਤੀ ਥੋੜਾ ਨਾ ਕਰ ਸਕਣੇ ਹਾਂ ਬਈ ਐ ਤੇਰਾ ਆਪਣਾ ਸਰੀਰ ਹੈ। ਸੁਆਬ ਦੇਖ ਕੇ। ਹਨਾ ਅਸੀਂ ਆਪਣੇ ਸਰੀਰ ਨੂੰ ਜਿਵੇਂ ਢਾਲਾਂਗੇ ਉਵੇਂ ਢਲ ਜੇਗਾ। ਪਤਾ ਐਵੇਂ ਲੱਗਦਾ ਹੈ ਕਿ ਸਾਰਾ ਵੇਟ ਟੀ ਸਾਡੇ ਪੈਰਾਂ ਤੇ ਆ ਗਿਆ ਹਨਾ।
ਬਸ
ਦਰਦ ਹੁੰਦੇ ਗੋਡੇ ਦਰਦ ਹੁੰਦੇ ਨਾ ਉਹਦ ਐਵੇਂ ਹੀ ਲੱਗਦਾ ਹ ਕਿ ਸਾਡਾ ਵੇਟ ਪਹਿਰਾ ਤਿਆਗ ਗਿਆ ਤਾਂ ਕਰਕੇ ਸਾਨੂੰ ਇਨੇ ਦਰਦ ਹੁੰਂਦੀ ਹੈ ਤੇ ਫੇਰ ਉਹਦੇ ਕੇ ਕੇ ਸਾਨੰ ੲੰਣ ਦਰਰ ਹੰਦਾ ਏ ਵਾਸਤੇ ਐਕਸਰਸਾਈਜ਼ ਕਰੋ ਘਾਹ ਉੱਤੇ ਥੋੜਾ ਜਿਹਾ ਚਲੋ ਆਈਸ ਤੇ ਵੀ ਇਫੈਕਟ ਪੈਂਦਾ ਹੈ ਹਨਾ ਹਰ ਚੀਜ਼ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਾਂਗੇ ਅਸੀਂ ਆਪਣਾ ਧਿਆਨ ਰੱਖਾਂਗੇ ਤੇ ਕੱਲ ਨੂੰ ਦੂਸਰਿਆਂ ਦਾ ਵੀ ਰੱਖ ਪਾਵਾਂਗੇ ਨਾ ਫੈਮਲੀ ਦਾ ਵੀ ਰੱਖ ਪਾਵਾਂਗੇ ਅਸੀਂ ਠੀਕ ਰਹਾਂਗੇ
ਜਿਹੜੇ ਸਾਡੇ ਨੇ ਬਜ਼ੁਰਗ ਨੇ ਹਨ ਨਾ ਉਹ ਰਖੋ ਆਪਣੇ ਟਾਈਮ ਤੋਂ ਤੇ ਉਹਨਾਂ ਨੇ ਕਿਨੀਆਂ-ਕਿੰਨੀਆਂ ਖੁਰਾਕਾਂ ਖਾਧਆਂ ਹੋਈਆਂ ਨੇ ਹਨਾ ਪਤਾ ਨੀ ਹਿਸਾਬ ਨਾਲ ਬਸ-ਬਸ ਨਾਲੇ ਮੇਨ ਗੱਲ ਹੈਗੀ ਖਾਂਦੇ ਨੇ ਪਿਓਰ ਸਭ ਕੁਛ ਉਹਨਾਂ ਦੇ ਟਾਈਮ ' ਪਿਓਰ ਚੀਜ਼ਾਂ ਸੀ ਅੱਜ ਦੇ ਟਾਈਮ ਦੇ ਵਿੱਚ ਤੇ ਪਿਓਰ ਘੱਟ ਮਿਲਾਪ ਇਹ ਚੀਜ਼
ਹਾਂ ਦੁੱਧ ਚ ਮੈਂਲਾਵਾਾਂ ਹਰ ਚੀਜ਼ ਵਿਚ ਮਿਲਾਵਟ
ਹਰ ਚੀਜ਼ ਤੇ ਮਿਲਾਵਟ ਨਹੀਂੀ ਹੈਗੀ ਬਸ ਬਸ ਬਸ ਇਹੀ ਚੱਕਰ ਹੈਗਾ ਆ ਬਸ ਹਾਂਜੀ ਕਿਉਂਕਿ ਅੱਜ ਕੱਲ੍ਹ ਦੇਖੋ ਨਾ ਪਹਿਲਾਂ ਕਿੰਨਾ ਕੁਛ ਹੁੰਦਾ ਸੀ ਹਨਾ ਦੁੱਧ ਦਾ ਮਤਲਬ ਘਰੇ ਗਾਵਾਂ ਰੱਖੀਆਂ ਉਹਨਾਂ ਨੂੰ ਦੁੱਧ ਕੱਢ ਲੋ ਹਨਾ ਘਰੇ ਪਨੀਰ ਹੈਗਾ ਦਹੀਂ ਹੈਗਾ ਕੋਈ ਕੁਛ ਨੀ ਹੈਾ ਗਿਲਾਸ ਭਰ ਭਰ ਦੁੱਧ ਅੱਜ ਕੱਲ੍ਹ ਤੇ ਦੋ ਇੱਾਂ ਦੇ ਆਉਂਦੇ ਨੇ ਪਤਾ ਲੱਗਦਾ ਜਿਵੇਂ ਪਤਾ ਨੀ ਕਿਸੇ ਨੇ ਪਾਣੀ ਪਾ ਕੇ ਦੇ ਦਿੱਤਾ ਹੁੰਦਾ ਐ।
ਪਾਣੀ ਪਾ ਕੇ ਦੇ ਪੰਦਾ ਸਹੀ ਗੱਲ ਜੀ ਦੁੱਧ ਦੇ ਵਿੱਚ ਵੀ ਹਾਂ ਥੈਲੀਆਂ ਵਾਲੀਆਂ ਲੈ ਲੋ ਕੋਈ ਵੀ ਲੈ ਲਓ ਦੁੱਧ ਹਰ ਕੋਈ ਮਿਲਾਵਟੀ ਹੀ ਹੈ। ਮਿਲਾਵਟੀ ਹੀ ਲੱਗਦਾ ਐ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਸਹੀ ਚੀਜ਼ ਤੇ ਹੁੰ ਹੁੰਦੀ ਹੀ ਨਹੀਂ ਹੈਗੀ। ਮੈਂ ਤੇ ਖੁਦ ਬੜੀ ਪਰੇਸ਼ਾਨ ਹਾਂ। ਮੈਂ ਕਿਹਾ ਯਾਰ ਸਾਡਾ ਏਹ ਇਸ ਵਿੱਚ ਆ ਕੇ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਨਾ। ਕਦੀ ਮਤਲਬ ਕੰਮ ਕਰਦੇ ਕਰਦੇ ਹਨਾ ਚੱਕਰ ਆ ਜਾਂਦੇ ਨੇ, ਲੱਤਾਂ ਪੀੜ ਹੋਣ ਲੱਗ ਜਾਂਦੀਆਂ, ਦੇਖੋ ਇਹੀ ਤਾਂ ਕਮਜ਼ੋਰੀ ਐ। ਖਰਾਕ ਨੀ ਵਧੀਆ ਮਿਲਦੀ। ਅਸੀਂ ਅਪਣੇ ਸਰੀਰਾਂ ਦੇ ਧਿਆਨ ਨੀ ਦਿੰਦੇ। ਐਕਸਰਸਾਈਜ਼ ਨੀ ਕਰਦੇ, ਵੋਕ ਨੀ ਕਰਦੇ, ਉਹ ਵੀ ਚੀਜ਼ ਤੇ ਹੈ ਨਾ।
ਸਰੀਰ ਦਾ ਆਪੇ ਧਿਆਨ ਰੱਖਣਾ ਪੈਂਦਾ ਹੈ। ਹੈ ਨਾ ਹਾਂਜੀ ਚਲੋ ਜੀ ਵਧਿਆ ਵਧੀਆ ਲੱਗਿਆ, ਜਦੋਂ ਜਾਓ ਉਦੋਂ ਮੈਨੂੰ ਫੋਨ ਕਰ ਲਓ, ਮੈਂ ਆ
ਹਾਂ, ਕੋਈ ਹਾਂ ਕੋਈ ਗੱਲ ਨੀ, ਮੈਂ ਤੁਹਾਨੂੰ ਨਾ ਸਾਰਾ ਕੁਛ ਸ਼ੇਅਰ ਕਰ ਦਾਂਗੀ, ਕਦੋਂ ਜਾਣਾ ਏ ਕਿੱਦਾਂ ਜਾਣਾ ਏ। ਕਿਧੇ ਨਾਲ ਜਾਣਾ ਏ ਕਿਉਂਕਿ ਸਾਰਾ ਸਿਸਟਮ ਨਾ ਆਪਣਾ-ਆਪਣਾ ਹੋ ਜਾਂਦਾ ਆ। ਹੂੰ ਹਾਂਜੀ, ਤਾਂ ਹੀ ਤੇ ਮੈਂ ਤੁਹਾਨੂੰ ਹੁਣੇ ਦੱਸ ਤਾਂ ਮੈਂ ਕਿਹਾ ਚਲੋ ਮੈਂ ਤੁਹਾਨੂੰ ਹੁਣ ਦੱਸਦਾ। ਇਹਦੇ ਨਾਲ ਕੀ ਹੋਏਗਾ। ਤੁਸੀਂ ਥੋੜਾ ਹਨਾ ਮਤਲਬ ਸਵੇਰ ਦਾ ਰੂਟੀਨ ਥੋੜ੍ਹਾ ਪਹਿਲੇ ਕਰ ਲਓਗੇ ਹਨਾ। ਥੋੜਾ ਤੁਹਾਨੂੰ ਪਤਾ ਹੋਏਗਾ, ਮੈਂ ਜਲਦੀ ਉੱਠਾਂਗੀ ਹਨਾ, ਥੋੜਾ ਜਿਵੇਂ ਜੋ ਵੀ ਸਵੇਰੇ
ਕਰਨਾ ਪੈਂਦਾ ਏ, ਹਾਂਜੀ-ਹਾਂਜੀ ਯਾ ਕੰਮ ਆ ਕੇ ਕਰ ਲਈਏ ਯਾ ਕਰਕੇ ਜਾਈਏ, ਜਿਵੇਂ ਵੀ ਹੋਏ। ਹਾਂ-ਹਾਂ ਜਿਸ ਮਿੰਟ ਹੋਏਗੇ ਨਾ, ਉਹ ਤੇ ਟਾਈਮ ਤੇ ਡਿਪੈਂਡ ਕਰਦਾ ਏ।
ਹਾਂਜੀ, ਬਾਕੀ ਮੈਂ ਤੁਹਾਨੂੰ ਨਾ ਵਟਸਐਪ ਕਰ ਦੇਣੀ ਹਾਂ ਹੁਣ, ਠੀਕ ਹੈ ਓਕੇ-ਓਕੇ, ਓਕੇ-ਓਕੇ ਜੀ, ਸਤਿ ਸ਼੍ਰੀ ਅਕਾਲ।